ਹਾਂਜੀ, ਸ਼ਸ਼ਰੀ ਕਾਲ ਜੀ, ਵਧੀਆਂ। ਵਧੀਆਂ ਤੁਸੀਂ ਦੱਸੋ? ਕੀ ਕਰਦੇ ਪਾਏ ਸੀ।
ਹਾਂਜੀ ਹਾਂਜੀ। ਕੁਛ ਨੀ, ਬਸ ਮੈਂ ਬੈਠੀ ਸੀਗੀ। ਕੰਮ-ਕੰਮ ਕਰ ਰਹੀ ਸੀਗੀ।
ਅੱਛਾ-ਅੱਛਾ। ਹੋਰ ਬੱਚੇ ਉਚੇ ਸਭ ਠੀਕ-ਠਾਕ।
ਸਭ ਵਧੀਆ ਜੀ।
ਹਾਂਜੀ, ਹੋਰ ਤੁਸੀਂ ਮੈਂ। ਕੇ ਤੈਨੂੰ ਫੋਨ ਹੀ ਕਰਲਾ ਅੱਜ, ਟੈਮ ਮਿਲਿਆ ਸੀ। ਤੇ ਕਰ ਲਿਆ ਅੱਜ। ਹਾਂਜੀ- ਹਾਂਜੀ।
ਤੁਸੀਂ ਕਰ ਲਿਆ ਮੈਨੂੰ ਕੋਲ ਮੈਨੂੰ ਬੜਾ ਖੁਸ਼ੀ ਹੋਈ ਏ।
ਹਾਂਜੀ, ਬਸ ਜੇ ਅੱਜ ਟੈਮ ਲੱਗ ਗਿਆ ਤੇ ਮੈਂ ਤੁਹਾਨੂੰ ਕੋਲ ਕਰ ਲਈ ਏ ਵੈਸੇ। ਟਾਈਮ ਨਹੀਂ ਲੱਗਦਾ, ਤੇ ਨਹੀਂ ਹੋ ਪਾਂਦੀ ਕਾਲ।
ਸਹੀ ਗੱਲ ਏ ਜੀ। ਸਹੀ ਗੱਲ ਏ, ਹੋਰ ਦੱਸੋ ਬੱਚੇ -ਬੁੱਚੇ ਠੀਕ ਨੇ।
ਹਾਂਜੀ, ਬੱਚੇ ਠੀਕ, ਬੱਚਿਆਂ ਦਾ ਪਾਪਾ ਵੀ ਠੀਕ। ਸਭ ਠੀਕ-ਠਾਕ ਨੇ ਦਾਦੀ-ਦਾਦਾ ਸਭ ਠੀਕ ਨੇ।
ਭਾਜੀ ਹੈ ਨਾ।
ਹਾਂਜੀ, ਸਭ ਕੰਮ ਤੇ ਗਏ, ਗਏ ਹੋਏ ਨੇੇ ਦਾਦੀ ਰੂਟੀ- ਰੋਟੀ ਖਾ ਕੇ ਲੇਟੇ ਨੇ। ਦਾਦੂ ਆ ਗਏ ਨੇ ਤੇ ਦਾਦੂ ਨਾਲ ਲੱਗੇ ਹੋਏ ਨੇ ਬੱਚੇ। ਦਾਦੀਆਂ ਲੰਬੇ ਪੈ ਜਾਂਦੇ ਨੇ ਦਾਦੂ ਆਦੇ ਨੇ ਸ਼ਾਮੀ।
ਅੱਛਾ ਜੀ। ਨਹੀਂ ਠੀਕ ਏ। ਵਧੀਆ ਬਹੁਤ ਵਧੀਆ ਬੱਚਿਆਂ ਦਾ ਦੇਖੋ, ਆਪਣੇ ਦਾਦੂ ਤੇ ਦਾਦੀਆ ਦੇ ਨਾਲ ਹੀ ਪਿਆਰ ਪਿਊਰ ਹੁੰਦਾ। ਇਹਨਾਂ ਨਾਲ ਹੀ ਖੇਲਦੇ- ਖੂਲਦੇ ਨੇ ਬੱਚੇ। ਹੋਰ ਕਿਹਨਾਂ ਨਾਲ ਖੇਲਣਾ ਇਹਨਾਂ ਨੇ। ਹੈਨਾ, ਬੱਚਿਆਂ ਨਾਲ ਹੀ ਦੇਖੋ ਰੌਣਕ ਹੈ ਘਰ ਦੀ ਹੋਰ ਦੱਸੋ ਤੁਸੀਂ? ਕੋਈ ਸ਼ਬੀਲ ਲਿਆਈ ਸੀ ਤੁਸੀਂ ਕੱਲ੍ਹ ਹਾੜੀ ਕਾਸਤੀ ਸੀ ਨਾ ਕੱਲ੍ਹ।
ਹਾਂਜੀ।
ਮੈਂ ਕਿਹਾ ਛਬੀਲ ਲਾਈ ਸੀ ਤੁਸੀਂ ਕੱਲ੍ਹ।
ਅਸੀਂ ਹਾਂਜੀ ਲਾਈ ਸੀ ਕੱਲ੍ਹ ਛਬੀਲ।
ਅੱਛਾ ਕਿੱਥੇ ਆਪਣੀ ਦੁਕਾਨ ਤੇ ਲਾਈ ਸੀ ਕਿ ਤੁਸੀਂ ਮੇਨ ਬਾਜ਼ਾਰ ਜਿਹੜਾ ਹੈਗਾ ਉੱਥੇ ਜਾ ਕੇ ਲਾਈ ਸੀਗੀ।
ਸਾਡੀ ਨਾ ਦੁਕਾਨ ਜਿਹੜੀ ਹੈਗੀ ਮੇਨ ਬਾਜ਼ਾਰ 'ਚ' ਹੀ ਇਹ ਅਸੀਂ ਉੱਥੇ ਲਾਈ ਸੀ‌।
ਅੱਛਾ -ਅੱਛਾ ਉੱਥੇ ਲਾਈ ਸੀ ਮੈਂ ਲਾਂਘ ਰਹੀ ਸੀ ਉੱਧਰੋਂ ਹੀ ਮੈਂ ਦੇਖ ਦੇਖਿਆ ਤੇ ਤੁਸੀਂ ਦਿਖੇ ਨੀ ਮੈਨੂੰ ਮੈਂ ਕਿਹਾ। ਪਤਾ ਨੀ ਭੈਣ ਜੀ ਆਏ ਨੀ ਹੈ ਅੱਗੇ ਅੱਜ ਦੁਕਾਨ ਤੇ ਕੀ ਕੀ ਗੱਲ ਹੋ ਗਈ ਐ ਤਬੀਅਤ -ਤੂੰਬੀਅਤ
ਨਹੀਂ ਜੀ ਬਸ ਨਾ। ਉਹ ਬਸ ਨਾ, ਮੈਂ ਤਬੀਅਤ ਠੀਕ ਹੈ ਬਸ ਉਹਥੋ ਓਦੋਂ ਨਾ ਦਾਦੂ ਨੂੰ ਵਗੈਰਾ ਚਾਹ ਵਗੈਰਾ ਦਿੰਦੀ ਸੀ ਨਾ ਤੇ ਉਹ ਘਰ ਚਲੇ ਗਏ ਸੀ ਮੈਂ। ਜਲਦੀ ਹੋ ਕੇ।
ਹਾਂਜੀ -ਹਾਂਜੀ ਉਹ ਤੇ ਹੈ -ਹੀ ਉਹ ਤੇ ਹੈ ਹੀ ਮੈਂ ਦੇਖ ਲਿਆ ਸੀ ਤੇ ਉਹ ਤੇ ਖੜੇ ਸੀਗੇ ਡੈਡੀ ਜੀ। ਤੇ ਤੁਹਾਡੇ ਖੜੇ ਹੋਏ ਸੀ ਤੁਸੀਂ ਨੀ ਸੀਗੇ ਤੇ ਮੈਂ ਕਿਹਾ ਪਤਾ ਨੀ ਭੈਣ ਜੀ ਕਿੱਧਰ ਨੇ।
ਬਸ ਘਰ ਜਾ ਕੇ ਮੈਂ ਉਹਨਾਂ ਨੂੰ ਹੀ ਭੇਜਿਆ ਸੀ। ਮੈਂ ਕਿਹਾ ਤੁਸੀਂ ਚੱਲ ਜਾਓ। ਮੈਂ ਘਰ ਬੈ ਜਾਂਣੀ ਆ, ਤੇ ਮੈਂ ਘਰ ਬੈਠ ਗਈ। ਮੰਮੀ ਇਕੱਲੇ ਸੀ ਘਰ। ਤੇ ਬੱਚੇ ਸੀ ਦੁਕਾਨ ਤੇ ਸੀ ਮੰਮਾ ਨਾਲ ਘਰ ਬੈਹ ਗਈ ਸੀ।
ਅੱਛਾ ਜੀ- ਅੱਛਾ ਜੀ ਨਹੀਂ ਬਹੁਤ ਵਧੀਆ ਕੀਤਾ ਤੁਸੀਂ ਵੀ ਦੇਖੋ ਪਤਾ ਕੱਲ ਗਰਮੀ ਵੀ ਬੜੀ। ਪੈ ਰਹੀ ਸੀ ਮੇਰੇ ਕੋਲ ਤਾਂ ਬਾਹਰ ਨਿਕਲਣ ਹੀ ਨੀ ਹੋ ਰਿਹਾ ਸੀ। ਮੈਂ ਗਈ ਹਾਂ ਮਤਲਬ ਮੈਂ ਤੁਹਾਨੂੰ ਦੱਸਦੀ ਹਾਂ। ਮੈਂ ਸਿਰਫ਼ ਪੰਦਰਾਂ ਮਿੰਟ ਲਈ ਗਈ। ਮੈਨੂੰ ਚੱਕਰ ਆਉਣ ਲੱਗ ਲਾਗੇ ਸੀ ਫਿਰ ਮੈਂ ਨਾ ਪੰਦਰਾਂ ਮਿੰਟ ਬਾਅਦ ਹੀ ਵਾਕ ਵਾਪਿਸ ਆ ਗਏ ਸੀ ਕਿਉਂਕਿ ਕੁੱਛ ਤੇ ਮੈਂ ਨਾ ਕੱਲ। ਕੀ ਕਹਿੰਦੇ ਨੇ ਵਰਤ ਰੱਖਿਆ ਹੋਇਆ ਸੀ ਉਸ ਕਰਕੇ ਵੀ ਮੈਨੂੰ ਥੋੜ੍ਹੀ ਜਿਹੀ ਨ ਕਮਜ਼ੋਰੀ ਜੀ ਮਹਿਸੂਸ ਹੋ ਰਹੀ ਸੀ ਸਰੀਰ 'ਚ'। ਪਰ ਜਿਹੜੀ, ਬਾਜ਼ਾਰ ਚ ਰੌਣਕ ਸੀਗੀ। ਉਹਨੂੰ ਦੇਖ ਕੇ ਤੇ ਮੇਰਾ ਮਨ ਬੜਾ। ਖੁਸ਼ ਹੋ ਗਿਆ ਹਰ ਪਾਸੇ ਛਬੀਲ -ਛਬੀਲ ਲਾਈ ਹੋਈ ਸੀ। ਕਿਸੇ ਨੇ ਮੈਂ ਤੁਹਾਨੂੰ ਦੱਸਿਆ। ਉਹ ਵੀ ਲਾਈ ਹੋਈ ਸੀ ਕਿਹਦੇ। ਜਿਹੜੀ ਉਹ ਹੁੰਦੀਆਂ ਨੇ ਆਈਸ ਕਰ੍ਰੀਮਾਂ ਉਹ ਵੀ ਲਾਈ ਹੋਈ ਸੀ ਲੋਕਾਂ ਨੇ।
ਹਾਂਜੀ ਬਾਈ ਲੋਕੀ ਨਾ ਬਹੁਤ ਕੁਛ ਲਾਦੇ ਨੇ ਕੱਲ੍ਹ ਵੱਡਾ ਦਿਨ ਸੀ ਨਾ। ਤੇ ਲੋਕੀ 'ਤੇ' ਜਗ੍ਹਾ- ਜਗ੍ਹਾ ਮਤਲਬ ਬਹੁਤ ਕੁਛ ਲਾਦੇ ਨੇ। ਛਪੀਲਾ ਜਗ੍ਹਾ -ਜਗ੍ਹਾ ਲਾਦੇ ਹੁੰਦੇ ਨੇ। ਕੱਲ੍ਹ ਨਾ ਮਤਲਬ ਇੰਨੀ ਮਤਲਬ ਗਰਮੀ ਸੀ ਨਾ ਗਰਮੀ ਵੀ ਉੱਥੇ ਸੀ ਹਵਾ ਵੀ ਨਹੀਂ ਜਾ ਰਹੀ ਸੀ। ਤੇ ਉੱਤੋਂ ਬਾਈਕਾਂ ਦਾ ਬਾਈਕਾਂ ਦਾ ਮਤ। ਲਗਵਾਉਂਦੇ ਨਾ ਪ੍ਰਸ਼ ਪ੍ਰਦੂਸ਼ਣ। ਬੜਾ ਫਾਇਦਾ ਅੱਜ- ਕੱਲ੍ਹ ਇੰਨੀ ਗਰਮੀ 'ਚ ਲੋਕੀ। ਪਤਾ ਨੀ ਮਨਿਆਜ ਕਿ ਕਿੱਧਾਂ ਚਲ ਜਾਂਦੇ ਨੇ। ਏਸੀ 'ਚ' ਤਾਂ ਬਾਹਰ ਨਿਕਲਿਆ ਜਾਂਦਾ ਨੀ ਜੀ।
ਨਾ ਜੀ ਨਾ ਮੈਂ ਤੁਹਾਨੂੰ ਉਹੀ ਕਹਿ ਰਹੀ ਹਾਂ ਮੈਂ ਗਈ ਹਾਂ। ਪੰਦਰਾਂ ਮਿੰਟ ਵਾਸਤੇ ਮੈਂ ਸੇਵਾ- ਸੂਵਾ ਕੀਤੀ ਥੋੜ੍ਹੀ ਦਸ ਪੰਦਰਾਂ ਮਿੰਟ। ਤੇ ਮੈਂ ਸੇਵਾ ਕਰਕੇ ਫਿਰ ਵਾਪਿਸ ਆ ਗਈ ਸੀਗੀ ਮੇਰੇ ਤੇ ਸਰੀਰ 'ਚ' ਬਿਲਕੁਲ ਜਾਨ ਨੀ ਸੀਗੀ। ਤੇ ਮੈਂ ਕਿਹਾ ਚਲੋ ਹੁਣ ਲੰਬੇ ਪੈ ਜਾਂਦੀ ਹਾਂ ਫਿਰ ਮੈਂ ਨਾਤੀ -ਧੋਤੀ ਧੋਤੀ ਦਸ ਪੰਦਰਾਂ ਮਿੰਟ ਹੋਏ ਮੈਨੂੰ ਨਾ ਧੋ ਕੇ ਫਿਰ ਮੈਂ ਏਸੀ ਥੱਲੇ ਬਹਿ ਗਈ ਫਟਾ-ਫਟ। ਇਕਦਮ ਹੀ ਮੈਂ ਏਸੀ ਥੱਲੇ ਬਹਿ ਗਈ ਸੀਗੀ ਏਸੀ ਥੱਲੇ ਬਹਿ ਕੇ।
ਅੱਛਾ।
ਵੈਸੇ ਤਾਂ ਇੱਕਦਮ ਏਸੀ ਥੱਲੇ ਬਹਿਣਾ ਨੀ ਚਾਹੀਦਾ ਮੈਂ ਸੁਣਿਆ ਬੜੇ ਲੋਕਾਂ ਨੇ ਕਿਹਾ। ਪਰ ਫਿਰ ਮੈਨੂੰ ਗਰਮੀ ਲੱਗ ਰਹੀ ਸੀ ਮੈਂ ਕੀ? ਘਰਦੀ ਜੀ ਮੈਨੂੰ ਘਬਰਾਹਟ ਬੜੀ ਹੋ ਰਹੀ ਸੀ ਤੇ ਮੈਂ ਕਿਹਾ ਚਲੋ ਬਹਿ ਹੀ ਜੋ ਹੁਣ।
ਚਲੋ ਤੁਹਾਨੂੰ ਘਬਰਾਹਟ ਤਾਂ ਹੋ ਰਹੀ ਸੀ ਨਾ ਪਰ ਇੱਕ ਗੱਲ ਯਾਦ ਰੱਖਿਆ ਕਰੋ ਜਦੋਂ ਪਸੀਨੇ ਨਾਲ ਲੱਤ-ਪੱਤ ਹੋਏ ਹੁੰਦੇ ਨਾ। ਕਦੇ ਇਸ ਤੇ ਜਾ ਕੇ ਬਹਿਣ ਨਾ ਕਦੇ ਨਾਹਣਾ। ਪਸੀਨਾ ਪੱਖੇ ਥੱਲੇ ਸੁਕਾਓ ਫਿਰ ਜਾ ਕੇ ਇਕੋ ਦਮ ਬਹੋ ਫਿਰ ਐਵੇਂ ਤਬੀਅਤ ਖ਼ਰਾਬ ਹੋ ਜਾਂਦੀ ਹੈ। ਕਿਉਂਕਿ ਅੱਜ ਕੱਲ੍ਹ ਦੇੇਖ ਲਓ, ਹਾਂ। ਮਾੜੀ- ਮਾੜੀ ਅੱਜ, ਕੱਲ੍ਹ ਨਾ ਮਾੜੀ- ਮਾੜੀ ਚੀਜ਼ਾਂ ਬੰਦਾ ਕੁਛ ਖਾ ਲੇ ਜਾਂ ਕੁਛ ਕਰ ਲੈ ਤਬੀਅਤ ਖਰਾਬ ਹੋ ਜਾਂਦੀ ਆ। ਉਹ ਹਸਪਤਾਲ ਦਾਖ਼ਲ ਹੋ ਜਾਂਦੇ ਨੇ ਫਿਰ
ਨਹੀਂ ਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਹੈਗੀ ਆ। ਤੇ ਮੈਂ- ਮੈਂ ਉਹੀ ਸੋਚਿਆ ਅੱਜ ਨਾ ਥੋੜ੍ਹੀ ਜਿਹੀ ਮੇਰੀ ਛਾਤੀ ਵੀ ਪੀੜ ਹੋ ਰਹੀ ਹੈ ਤੇ ਮੈਂ ਕਿਹਾ। ਪਤਾ ਨੀ ਕੀ ਹੋ ਰਿਹਾ ਮੈਂ ਮੰਮੀ ਜੀ ਨੂੰ ਦਿਖਾਇਆ ਮੈਂ ਕਿਹਾ ਦੇਖਿਓ ਪਤਾ ਨੀ ਮੈਨੂੰ ਕੀ ਹੋ ਰਿਹਾ ਘਬਰਾਟ ਜੀ ਹੋਈ? ਜਾ ਰਹੀ ਹੈ ਤੇ ਛਾਤੀ ਬੜੀ ਦਰਦ ਹੋ ਰਹੀ ਹੈ ਤੇ ਮੰਮੀ ਜੀ ਕਹਿੰਦੇ ਨੇ ਕਿ ਤੁਹਾਨੂੰ ਨਾ ਅਹ ਮੈਨੂੰ ਲੱਗਦਾ ਗਰਮੀ ਲੱਗ ਗਈ ਹੈ ਕੱਲ ਤੁਸੀਂ ਜਦੋਂ ਇੱਕਦਮ ਹੀ ਗਏ ਹੋ ਤੇ ਇਕ ਦਮ ਆਏ ਹੋ ਫੇਰ ਇੱਕ ਦਮ ਤੁਸੀਂ ਨਹਾਉਣ ਚਲੇ ਗਏ ਸੀਗੇ। ਥੱਲੇ ਬਹਿ ਗਏ ਉਹ ਫਿਰ ਮੈਂ ਇੱਕਦਮ ਹੀ ਵਰਤ ਤੋਂ ਬਾਅਦ ਨਾ ਪੰਜ ਗਲਾਸ ਪਾਣੀ ਪੀ ਲਿਆ ਸੀ।
ਅੱਛਾ।
ਹਾਂਜੀ, ਤੇ ਉਹਨਾਂ ਨੇ ਮਨਾ ਕੀਤਾ? ਕਿ ਵੀ ਐਵੇਂ ਤੁਸੀਂ ਨਾ ਕਰਿਆ ਕਰੋ ਐਵੇਂ ਕਰਦੇ ਹੋ ਤਾਂ ਤੁਹਾਡੀ ਜਬ ਤਬੀਅਤ ਜ਼ਿਆਦਾ ਖਰਾਬ ਹੋ ਜਾਏਗੀ। ਤੇ ਇਸ ਕਰਕੇ ਨਾ।
ਚ ਆਮ ਹਾਂਜੀ ਬਸ ਹੁਣ ਮੈਂ ਨਾ ਜਦੋਂ ਅੱਜ ਸਵੇਰੇ- ਸਵੇਰੇ ਝਾੜੂ ਲਾ ਰਹੀ ਸੀ ਤੇ ਨਾ ਮੇਰੇ ਛਾਤੀ 'ਚ' ਪੀੜ ਹੋ ਰਹੀ ਸੀ। ਜਿਹਨਾ ਪਸੀਨਾ ਸੁੱਕਾ ਕੇ। ਨਾ ਲੱਗੀ ਸੀ ਨਾ ਤੇ ਵੀ ਜੇ ਨਾ ਕੇ ਬਾਹਰ ਅੱਗੇ ਮਤਲਬ ਫੇਰ ਠੀਕ ਲੱਗਿਆ ਮੈਨੂੰ। ਹੁਣ ਨੀ ਦਿੰਦਾ ਤੋਰੇ ਪਤਾ ਕਿੱਦਾਂ ਪਸੀਨੇ ਨਾਲ ਅਸੀਂ ਭਰੇ ਹੁੰਦੇ ਆ। ਸਾਨੂੰ ਅੰਦਰੋਂ ਪਤਾ ਨੀ ਗਰਮੀ ਜੀ ਲੱਗਦੀ ਠੰਡਾ- ਠੰਡਾ ਪਾਣੀ ਪੀਣੇ ਆ ਚਕਦਮ ਹੋ ਵੀ ਸਕਦੀ ਆ।
ਸਹੀ ਗੱਲ ਹੈ, ਜੀ ਸਹੀ ਗੱਲ ਹੈ ਬਿਲਕੁੱਲ। ਅੱਜ- ਕੱਲ੍ਹ ਆਪਣਾ ਧਿਆਨ ਰੱਖਣਾ ਬੜਾ ਜ਼ਰੂਰੀ ਏ ਦੇਖੋ ਗਰਮੀ ਇੰਨੀ ਪੈ ਰਹੀ ਏ ਲੂ ਚੱਲਦੀ ਪਈ ਏ ਬਾਹਰ।
ਤੁਸੀਂ ਨਾ ਆਪਣਾ ਧਿਆਨ ਰੱਖਿਆ ਕਰੋ। ਗਰਮੀ 'ਚ' ਬੱਚੋ ਸਹੀ ਬਸ ਸਹੀ ਏ ਬੰਦਾ, ਕਿਉਂਕਿ ਆਪਾਂ ਅਸੀਂ ਮਾਵਾਂ ਬਚਾਂ ਗੇ ਤਾਂ ਹੀ ਘਰ ਦੇ ਕੰਮ ਹੁੰਦੇ ਨੇ ਜੇ ਮਾਵਾਂ ਬ- ਬਿਮਾਰ ਪੈ ਗੀਆ ਤੇ ਘਰ ਦੇ ਕੰਮ ਕੌਣ ਕਰੇਗਾ?
ਸਹੀ ਗੱਲ ਹੈ, ਜੀ ਜੇ ਆਪਾਂ ਹੀ ਲੰਬੇ ਪੈ ਗਏ ਮੰਜੇ ਤੇ ਤੇ ਕੰਮ ਕਰੇਗਾ ਹੀ ਕੌਣ? ਕੌਣ ਕੰਮ ਕਰੇਗਾ ਤੁਸੀਂ ਦੱਸੋ ਆਪਾਂ ਹੀ ਕੰਮ ਕਰਨਾ ਸਾਰਾ ਕੁਛ ਸਾਨੂੰ ਹੀ ਕੰਮ ਕਰਨਾ ਪੈਂਦਾ। ਹਨਾ ਜੀ, ਉਹ ਤੇ ਹੈਈ ਸਾਡੇ ਬਿਨਾਂ ਤੇ ਦੇਖੋ ਉਹ ਗੁਜ਼ਾਰਾ ਵੀ ਨਹੀਂ ਹੈਗਾ।
ਹਾਂਜੀ -ਹਾਜੀ। ਹਾਂਜੀ- ਹਾਂ
ਚਲੋ ਜੀ ਤੁਸੀਂ ਫਿਰ ਅਹ ਕਦੀ ਆਇਓ ਜੇ ਲਾਇਓ ਏਧਰ ਸਾਡੇ ਪਾਸੇ ਵੀ ਚੱਕਰ ਲਾ ਲਿਓ?
ਹਾਂਜੀ, ਕੋਈ ਨੀ ਲਾਵਾਂਗੇ ਚੱਕਰ
ਹੋਰ ਕੀ ਲਾ ਨਾ ਜੀ ਤੁਸੀਂ ਕਦੀ ਚੱਕਰ ਲਾ ਨਾ ਮੈਨੂੰ ਵੀ ਬੜੀ ਖੁਸ਼ੀ ਮਿਲੇਗੀ। ਤੇ ਮੈਂ ਤੁਹਾਡੇ ਵਾਸਤੇ ਨਾ ਦੋ-ਚਾਰ ਕੀ ਕਹਿੰਦੇ ਉਹ ਰੱਖ ਰੱਖੀ ਹੋਈ ਹੈ, ਛਬੀਲ ਦੀ ਬੋਤਲਾਂ ਹੁੰਦੀਆਂ ਨੇ ਨਾ ਤੇ ਆਪਾਂ ਜਿਹੜੀ ਕੱਲ੍ਹ ਉਹ ਲਾਈ ਸੀ ਛਬੀਲ ਤੇ ਮੈਂ ਛਬੀਲ ਦੀ ਨਾ ਬੋਤਲਾਂ ਰੱਖ ਲਈ ਸੀ ਤੁਹਾਡੇ ਵਾਸਤੇ ਅੰਮ- ਅੰਬ ਵਾਲੀ। ਤੁਹਾਨੂੰ ਪਸੰਦ ਏ ਨਾ ਤੇ ਮੈਂ ਅੰਬ ਵਾਲੀ ਰੱਖ ਲਈ ਸੀ- ਅੰਬ ਵਾਲੀ ਰੱਖ ਲਈ ਸੀ ਤੁਹਾਡੇ ਲਈ ਫਿਰ ਮੈਂ।
ਅੱਛਾ ਕੋਈ ਨਹੀਂ ਮੈਂ ਤੁਹਾਡੇ ਘਰ ਚੱਕਰ ਲਾਵਾਂਗੀ ਮੈਂ ਤਾਂ ਮੈਂ ਕੱਲ੍ਹ ਹਾਂ। ਕੱਲ੍ਹ ਮੈਂ ਮਾਰਕੀਟ ਗਈ ਸੀ ਤੇ ਰਸਤੇ 'ਚ'ਲੱਗੀ ਸੀ ਨਾ। ਅਤੇ ਮੈਂ ਪੀਂ ਕੇ ਆਈ ਸੀ ਬਹੁਤ ਟੇਸਟੀ ਵਾਲੇ ਸੀ ਮਤਲਬ ਮਿੱ ਮਿੱਠਾ ਵੀ ਠੀਕ- ਠਾਕ ਸੀ ਨਾ ਜਿਆਦਾ ਤੇਜ਼ ਨਾ ਲਾਈਟ ਠੀਕ -ਠੀਕ ਸੀ।
ਹਾਂਜੀ -ਹਾਂਜੀ ਉਹ ਤੇ ਹੈ ਹੀ।
ਹੂੰ ਫਿਰ ਦੋ ਗਲਾਸ ਪੀਕੇ ਆਈ ਸੀ ਫਿਰ ਮਜ਼ਾ ਆ ਗਿਆ ਫਿਰ ਮੈਂ
ਹਾਂ ਮੈਂ ਤੁਹਾਡੇ ਵਾਸਤੇ ਰੱਖ ਰੱਖੀ ਹੋਈ ਹੈ ਤੁਸੀਂ ਆ ਜਾਓ ਨਾ ਕਦੀ ਲਾਇਓ ਚੱਕਰ ਮੈਂ ਤੁਹਾਡੇ ਵਾਸਤੇ ਇੱਕ ਗੁਲਾਬ ਵਾਲੀ ਜਿਹੜੀ ਗੁਲਾਬ ਵਾਲੀ ਹੁੰਦੀ ਹੈ ਤੇ ਜਿਹੜੀ ਇੱਕ ਅੰਬ ਵਾਲੀ ਐ ਉਹ ਮੈਂ ਰੱਖੀ ਹੋਈ ਹੈ ਤੁਹਾਡੇ ਵਾਸਤੇ। ਭਾਜੀ ਜਾ ਰਹੇ ਸੀ ਤੇ ਮੈਂ ਭਾਜੀ ਨੂੰ ਕਿਹਾ ਵੀ ਲੈ ਜੋ ਉਹਨਾਂ ਵਾਸਤੇ ਉਹਨਾਂ ਦੇ ਘਰ ਫੜਾਂਦੇ ਜਾਣਾ ਤੇ ਉਹ ਕਹਿੰਦੇ ਕਿ ਨਹੀਂ- ਨਹੀਂ ਉਹਨਾ ਨੂੰ ਬੁਲਾਓ ਤੁਸੀਂ ਏਧਰ।
ਜ਼ਿਆਦਾਤਰ ਕਿਸੇ ਤੋ ਮਤਲਬ ਸ਼ਰਮਾਂਦੇ ਨੇ ਉਹ ਲੈਂਦੇ ਨਹੀਂ ਹੈਗੇ ਚੀਜ਼ ਤੇ ਕਹਿੰਦੇ ਉਹ ਮੈਨੂੰ ਭੈਣ ਜੀ ਛਬੀਲ ਫੜਾ ਰਹੀ ਸੀ ਮੈਂ ਲੈ ਕੇ ਨੀ ਆਇਆ ਮੈਂ ਕਿਹਾ ਲੈ ਹੀ ਆਇਆ ਕਰੋ ਕਹਿੰਦੇ ਨਹੀਂ -ਨਹੀਂ ਮੈਨੂੰ ਸ਼ਰਮ ਆਉਂਦੀ ਹੈ, ਮੈਂ ਕਿਹਾ ਸ਼ਰਮ ਵਾਲੀ ਕਾਹ ਦੀ ਗੱਲ।
ਕੋਈ ਨੀ ਕੋਈ ਨੀ ਹੁੰਦੇ- ਹੁੰਦਾ ਅਹ ਸਭ ਦਾ ਆਪਣਾ ਆਪਣਾ ਸੁਭਾਵ ਹੁੰਦਾ ਦੇਖੋ ਉਹ ਤੁਹਾਨੂੰ ਪਤਾ ਈ ਐ।
ਹਾਂ ਮੈਂ ਕਿਹਾ ਹਮ।
ਲੱਗਦਾ ਲੇ ਜਾਣਾ ਕਿਸੇ ਨੂੰ ਨਹੀਂ ਲੱਗਦਾ ਮੈਂ ਕਿਹਾ ਚਲੋ ਕੋਈ ਗੱਲ ਨੀ ਭੈਣ ਜੀ ਆਂਣਗੇ ਮੈਂ
ਕਾਕੋ, ਮੈਂ ਕਿਹਾ ਇੰਨੀ ਦੁਨੀਆਂ ਲੈ ਕੇ ਆਂਦੀ ਤੁਸੀਂ ਐਨਾ ਸ਼ਰਮਾਉਂਦੇ ਹੋ।
ਨਹੀਂ ਜੀ ਇਹ ਤੇ ਦੇਖੋ ਗੁਰੂ ਦਾ ਨਾ ਲੰਗਰ ਹੈਗਾ ਇਹਦੇ ਚ ਸ਼ਰਮਾਨ ਕੋਈ ਗੱਲ ਨਹੀ ਹੈਗੀ ਹੈ ਇਹ ਤੇ ਗੁਰੂ ਦਾ ਲੰਗਰ ਹੈਗਾ। ਤੇ ਤੁਸੀਂ ਲਓ ਜਦੋਂ ਤੁਹਾਡਾ ਮਨ ਕਰੇ ਤੁਸੀਂ ਲਓ।
ਹਾਂਜੀ ਹਾਂਜੀ ਹੋਰ ਕੀ ਰੋਟੀ - ਰੂਟੀ ਖਾ ਲਈ।
ਬਸ ਜੀ ਬਸ ਖਾਣ ਹੀ ਲੱਗੇਆ ਹੁਣ ਬੱਚੇ ਖੇ਼ਲਦੇ ਪਏ ਸੀ। ਪਤਾ ਨੀ ਆਪਣੀ ਕੋਈ ਗੇਮ ਹੈਗੀਆਂ ਇਹਨਾਂ ਦੀ ਉਹ ਖੇਲਦੇ ਪਏ ਸੀ ਮੈਂ ਕਿਹਾ ਚਲੋ ਤੁਸੀਂ ਫਟਾਫਟ ਨਿਪਟਾ ਲੋੋ। ਫਿਰ ਤੁਹਾਨੂੰ ਸਾਰਿਆਂ ਨੂੰ ਮੈਂ ਰੋਟੀ ਪਾਣੀ ਪਾ ਦਿੰਨੀ ਹਾਂ ਬਸ ਹੁਣ ਪਾਣ ਲੱਗੀ ਸੀ। ਇਹ ਵੀ ਆ ਗਏ ਨੇ ਇਹਨਾਂ ਦਾ ਵਿੱਚ ਕਾਮ ਮਤਲਬ ਗਏ ਹੋਏ ਸੀ ਡਿਊਟੀ ਪਰ ਇਹਨਾਂ ਨੂੰ ਇੱਕ ਘੰਟੇ ਦਾ ਉਹ ਜਿਹੜਾ ਹੁੰਦਾ ਨਾ ਜਿਹੜਾ ਬਰੇਕ - ਬਰੂਕ ਕਹਿੰਦੇ ਨੇ ਉਹ ਮਿਲਦਾ। ਤੇ ਹੁਣੇ ਆਏ ਸੀ ਮੈਂ ਕਿਹਾ ਚਲੋ ਆਓ ਤੁਹਾਨੂੰ ਵੀ ਰੋਟੀ ਪਾ ਦਿੰਨੀ ਆ। ਹੱਸਦੇ ਪਏ ਸੀ ਬੈਠੇ ਹੋਏ ਮੈਂ ਇਹਨਾਂ ਦੀ ਗੱਲਾਂ ਸੁਣਾ ਰਹੀ ਸੀ ਤੇ ਹੱਸ ਰਹੇ ਸੀਗੇ।
ਹੂੰ ਹੋਰ ਕੀ ਬਣਾਇਆ ਫਿਰ ਅੱਜ।
ਬਸ ਕੁਛ ਨੀ ਉਹੀ ਭਿੰਡੀ ਬਣਾਈ ਸੀਗੀ। ਬੱਚਿਆਂ ਦਾ ਮਨ ਕਰ ਰਿਹਾ ਸੀ ਮੈਂ ਕਿਹਾ ਚਲੋ ਬਣਾ ਦਿੰਨੀ ਆ ਫਿਰ ਹੁਣ ਛੁੱਟੀ ਆ ਚ ਇਹ ਹੀ ਹੈ ਇਹਨਾਂ ਦਾ ਜੋ ਕਹਿੰਦੇ ਨੇ ਮੈਂ ਤੇ ਉਹ ਬਣਾ ਦਿੰਦੀ ਆ ਮੈਨੇ ਕਿ ਛੁੱਟੀਆਂ ਚੀਜ਼ ਦੇਖੋ ਆਪਣੀ ਫਰਮਾਇਸ਼ਾਂ ਰੱਖਦੇ ਨੇ ਬੱਚੇ।
ਹਾਂਜੀ। ਛੁੱਟੀਆਂ ਚ ਡਿਮਾਂਡਾਂ ਪੂਰੀਆਂ ਹੁੰਦੀਆਂ। ਫਿਰ ਵੈਸੇ ਤਾਂ ਵੇਖੋ ਟਾਇਮ ਨੀ ਮਿਲਦਾ ਆਪਣੇ ਵੀ ਕੰਮ ਕਰਨ ਦਾ
ਇਹਨੂੰ ਮੈਂ ਫਟਾਫਟ ਰੋਟੀ ਖਵਾਦਾ ਫਿਰ ਸ਼ਾਮੀ ਜਦੋਂ ਮੈਂ ਫ੍ਰਰੀ ਹੋਵਾਂਗੀ ਤੇ ਦੇਖਦੀ ਆ ਮੈਨੂੰ ਚੱਕਰ ਲੱਗਿਆ ਤੇ ਮੈਂ ਤੁਹਾਨੂੰ ਫੜਾ ਜਾਗੀ ਨਹੀਂ ਤੇ ਤੁਸੀਂ ਆ ਜਾਣਾ ਲੈ ਜਿਓ।
ਹਾਂਜੀ ਕੋਈ ਨਹੀਂ ਮੈਂ ਆ ਦਾਂਗੀ ਹਾਂਜੀ। ਚਲੋ ਠੀਕ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।